ਹੈਲੋ, ਹੈਲੋ,
ਹਾਂ,
ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਲਾ ਰੀ ਸੀ ਨਹੀਂ ਲੱਗ ਰਿਹਾ ਮੇਰਾ।
ਹਾਂਜੀ, ਓ ਨੈੱਟਵਰਕ ਪ੍ਰੋਬਲਮ ਹੋਣੀ ਆ ਕੁੱਛ। ਹਾਂਜੀ, ਰੀਫਰੈਸ਼ ਕਰਕੇ ਲਗਾਣੀ ਸੀ।
ਹਾਂਜੀ
ਹਾਂਜੀ
ਹਾਂਜੀ,
ਬੜੀ ਸੋਗੀ ਆ ਵੱਡੀ ਸੋਣ ਲੱਗੀ ਐ।
ਅੱਛਾ ਅੱਛਾ, ਕੋਈ ਸੋ ਗਈ।
ਹਾਂਜੀ, ਮੈਂ ਦਵਾਈਆਂ ਲੈ ਕੇ ਬੈਠੀ ਆ ਫਿਰ ਇਕ ਹੋਰ ਦੋ ਦਵਾਈ ਲਿਖੀਆਂ ਆ ਨੇ।
ਅਸੀਂ ਕਿੰਨੀਆਂ
ਹੈ,
ਅੱਛਾ ਅੱਛਾ, ਤਿੰਨ ਐ।
ਹਾਂਜੀ,
ਠੀਕ ਐ।
ਹੂੰ ਹੂੰ,
ਨੀ ਬਸ ਲੇਟੀ ਪਈ ਸੋਗ਼ੀ ਆ। ਪਹਿਲੇ ਸੋ ਨਹੀਂ ਰੀ ਫੋਨ ਆ ਗਿਆ ਦੀ ਗੱਲ ਕਰ ਰਹੀ ਜਾਗ ਰੀ ਸੀ। ਤੇ ਫਿਰ ਫਿਰ ਸੋਗੀ ਹੂੰ, ਅਲਾਰਮ ਲਗਾਓ ਸਵੇਰੇ ਉੱਠ ਕੇ ਮੈਂਨੇ ਬਾਹਰ ਜਾਣਾ ਵਾ। ਅਲਾਰਮ ਲਾ ਕੇ ਸੁੱਤੀ ਐ ਸਵੇਰੇ ਜਾਏਗੀ ਫਿਰ। ਬਾਹਰ ਖੇਡਣ ਵਾਸਤੇ
ਹੂੰ,
ਹੂੰ,
ਆਵਾਜ਼ ਤੁਹਾਡੀ ਨਹੀਂ ਆ ਰਹੀ ਠੀਕ ਸੇ ਬਹੁਤ ਦੂਰ ਸੇ ਆ ਰੀ।
ਹੁਣ ਆ ਰੀ।
ਹਾਂ ਹੁਣ ਆਂਦੀ ਐ।
ਹਾਂ ਠੀਕ ਆਪ ਦੂਰ ਦੇ ਅੰਦਰ
ਨੂੰ ਸਾਰੇ
ਹੈਂ,
ਕੀ ਕਹਿ ਰੇ।
ਹਾਂਜੀ,
ਆਵਾਜ਼ ਨੀ ਆ ਰੀ
ਅਿਸ
ਸਾਰੇ ਸੋ ਗਏ, ਨਹੀਂ ਫੇ ਸੋਈ ਖ ਬਸ ਨਾ
ਕੀਠੇ
ਮੈਂ ਕਿਹਾ ਖਾਲੀ ਬੇਟੀ ਹੋਈ ਹੈ।
ਹੂੰ ਹੂੰ,
ਹੂੰ, ਬਾਕੀ ਬਾਹਰ ਤਾਂ ਪਤਾ ਨੀ, ਬਾਹਰ ਕੌਣ
ਹਮ-ਹਮ- ਹਮ-ਹਮ-
ਨਹੀਂ ਪਹਿਣ ਸਾਡੇ ਸਾਡੇ ਚ ਪਾਦੋ
ਨਹੀ ਨੇਠਾ-ਨੇਠੇ ਹੈ
ਅੱਛਾ ਇੱਥੇ ਦੋ ਦਿਨ
ਹਮ ਹਮ
ਮਿਲ ਜਾਂਦ ਐ ਨੱਕ ਬੰਦ ਸੀਗਾ ਉਦੋਂ ਹੀ ਕਹਿੰਦੇ ਸੀ ਬਚਨ ਲੈਨੀ
ਨ
ਸਰਦੀ ਲੱਗੀ ਹੋਈ ਆ ਤੇ ਇਹੀ ਫੇਰ, ਹਮ ਨਕ ਹੂਣ ਫਿਰ ਪਜਨ ਠੈਹਾਂ ਦਾ ਹਮ ਹਾਂਜੀ-ਹਾਂਜੀ ਆ ਰਹੀ ਹੈ ਨਾ
ਹਮ
ਹਮ
ਬਾਰੀ ਜਾਦਾ
ਹਾਂ
ਠੀਕ ਨੈਟਵਰਕ ਪ੍ਰੋਬਲਮ ਹੋ ਜਾਂਦਾ ਬਹੁਤ
ਹਮ, ਆਪਣੇ ਇੱਥੇ ਹੀ ਆ ਉਧਰ ਕ ਠੀਕ ਲੱਗ ਜਾਣ ਡੈ
ਹਮ-ਹਮ
ਹਮ ਓਧਰ ਉਹੀ ਸੁੱਤੀ ਨੱਕ ਤੇ ਵਿਕਸ ਰੱਖਣ ਗੀ ਸੋਨ ਵਾਸਤੇ- ਲੈ ਕੇ ਚਲੈ ਜਵਾਂਗੇ, ਓਹੀਨਾ ਲੈਕੇ ਜਾਣ ਡੀ-
ਹਮ
ਹਮ ਹੋਰ ਖਾਲੀ ਸੀ ਰੋਟੀ-ਰੁਟੀ।
ਨਹੀਂ-ਨਹੀਂ ਗਤਮ
ਹਮ ਨਹੀਂ, ਖਾ ਕੇ ਬਸ ਲਤੇ ਆ
ਹਮ
ਹਮੀਆ ਸੋਣਗੇ ਹੁਣ ਸੋਵਾਨਗੀ ਕੱਲ ਸੰਡੇ ਵੀ ਹੈਗਾ ਚਲੋ, ਕੱਲ ਚਲਦੇ ਆ ਫਰ ਮਾਰਕੀਟ ਘੁੰਮਣ ਐਦਰ-ਅੁਦਰ ਲੈਖਿਆ ਆਵਾਂਗੀ ਚਲਨਾ ਹੈਲੋ ਹੈਲੋ, ਹੈਲੋ ਹੈਲੋ
ਹਾਂ ਨਾ ਪੂ
ਹਮ, ਕਿਦਰ ਚਲੇ ਗਐ ਸੀ
ਹਮ
ਮੈਂ ਕਿੱਥੇ ਚਲੇ ਗਈ ਸੀਨੂੰ ਸਾਇਲੈਂਟ ਹੋ ਗਿਆ ਸੀ
ਨੈਟ ਗੈਬ ਹੋ ਗਿਆ ਤੇ ਨੈਟਵਰਕ।
ਅੱਛਾ-ਅੱਛਾੱਛਾ ਨੈਵਰਕ ਗਾਯਬ ਹੋ ਗਿਆ ਸੀ
ਹਾਂਜੀ ਵਾਰੀ ਗੈਪ ਹੁੰਦਾ ਵਫ ਹਾਂ ਵਾਈਫਾਈ ਗੈਪ ਹੁੰਦਾ ਫੇਰ ਆ ਜਾਂਦਾ
ਅੱਛਾ। ਹੁਣ ਤੇ ਠੀਕ ਹੋਇਆ ਹੁਣ ਜਰ੍ਹਾਂ ਹੋ ਗਿਆ।
ਮਲ ਹੋਇਆ ਵੇ।
ਅੱਛਾ। ਉਹੀ ਮੈਂ ਕਿਹਾ, ਕੱਲ ਸੰਡੇ ਆ ਚੱਲਦੇ ਆ ਘੁੰਮਣ ਫਿਰ ਕਿਤੇ।
ਹਮ।
ਮਾਰਕਕੇਟ ਵਗੈਰਾ
ਹਾਂ ਸੀਗਾ ਹਮ
ਹਮ -ਹਮ। ਚੱਲਦੇ ਪਹਿਲਾਂ, ਕਿਤੇ ਘੁੰਮ ਲੈਗੇ। ਉਹੀ ਸਾਢੇ ਗਿਆਰਾਂ ਕੁ ਵਜੇ ਤੱਕ ਚੱਲਦੇ ਆ। ਹਮ, ਥੋੜਾ ਸ ਕੰਮ ਲਵਾਂਗੇ। ਬੱਚ ਨੂੰ ਘੁੰਮਾਵਾਂਗੇ। ਅਦਬਦ ਫਿਰ ਮਾਰਕੀਟ ਕਰਕੇ ਫਿਰ ਹਾਂਜੀ। ਘਰ ਆ ਜਾਗੇ ਫਿਰ। ਹਨਾ। ਚੰਗੇ ਉੱਥੇ ਹੁਣ ਚਾਦਰਾਂ ਉਦਰਰਾ ਚੰਗੀਆਂ ਸੋਹਣੇ- ਸੋਹਣੇ ਪ੍ਰਿੰਟ ਵਾਲੀ ਮਿਲ ਜਾਂਦੀਆਂ ਉੱਥੇ। ਉਹੀ ਚੱਲ ਕੇ ਵੇਖਾਂਗੇ। ਹੋਏਗੇ ਤੇ ਇੱਗੋ ਲੈ ਕੇ ਆਵਾਂਗੇ ਫੇਰ। ਚਾਦਰਾਂ ਵਾ ਫਿਰ, ਟੋਪ ਆ, ਕੁੜਤੀਆਂ ਵਾ। ਨਾਈਟੀਆਂ, ਚੁਨੀਆਂ, ਬੈਗ ਜੁੱਤੀਆਂ ਬਹੁਤ ਕੁਸ਼ ਜਾਂਦਾ ਇੱਕਦਮ। ਈਅਰਿੰਗ ਵਗੈਰਾ ਦਾ ਸਮਾਨ ਨ ਥੋੜ੍ਹਾ ਬਹੁਤ ਰੱਖਿਆ ਰਹਿੰਦਾ ਵਾ। ਬਹੁਤ ਵੱਡਾ ਮਤਲਬ, ਲੱਗਦਾ ਵਾ ਮਾਰਕੀਟ। ਜਾਈ ਜਾਓ, ਜਾਈ ਜਾਓ ਤੇ ਬਹੁਤ ਵੱਡਾ ਰਹਿੰਦਾ ਮਾਰਕੀਟ। ਹਮ ਹਾਂ। ਹਾਂਜੀ।
ਬ ਨਾ ਵਧੀਆ।
ਕੀ ਵਧਿਆ ਦੱਸੋ।
ਕਮਾਨ ਵਧੀਆ ਰਹਿੰਦਾ।
ਹਾਂਜੀ। ਸਭ ਮਤਲਬ ਠੀਕ ਰਹਿੰਦਾ ਵਾ। ਮ ਤੋਂ ਲੈ ਕੇ ਲੋਹ ਤੱਕ ਰਹਿੰਦਾ ਵਾ। ਫਿਰ ਸਭ ਦੇ ਬਜਟ ਹਿਸਾਬ ਨਾਲ ਜਿਹਨੂੰ ਲੋ ਲੈਣਾ ਲੋ ਲੈ ਲੋ ਜਿਹਨੂੰ ਹਾਈ ਲੈਣਾ ਹਾਈ ਲੈ ਲੋ। ਇਸ ਤਰ੍ਹਾਂ ਆ।
ਹੋ ਉਹੀਦੇ
ਮਤਲਬ ਹਰ ਸਭ ਵਾਸਤੇ ਤੇ ਹਾਂਜੀ। ਛੋਟੇ -ਛੋਟੇ ਤੋਂ ਲੈ ਕੇ ਵੱਡਾ ਬੰਦਾ ਤੱਕ ਮਤਲਬ ਲੈ ਸਕਦਾ ਹੈ ਕੁਛ ਵੀ। ਹ ਸਮਾਨ ਸਰ ਇੱਕ ਤਰ ਦਾ ਮਿਲ ਜਾਂਦਾ। ਹਮ।
ਹਮ
ਹਮ। ਅ ਤੇ
ਹਮ।
ਚੱਲ ਜ ਤੇ ਫੇਰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿਤਾਂ ਟਾਈਮ ਭੱਜਿਆ ਜਾਂਦਾ।
ਹਾਂਜੀ। ਗ
ਉਹ ਤੇ ਤ ਲੱਗਦਾ ਕਿ ਹੁਣੇ ਹੀ ਆਏ ਸੀ। ਹਾਂ ਠੀਕ ਹੈ। ਲੈ ਚੱਲਾਂਗੇ ਬੱਚੇ ਵੀ ਕੋਮੋਮਾਓਗੇ।
ਹਮ- ਹ- ਹਮ।
ਹਮ, ਇਹ ਵੀ ਥੋੜਾ ਘੰਮਲੂਗੇ ਚ' ਚੱਲਾਂਗੇ। ਬੱਚਿਆਂ ਨੂੰ ਲੈ ਕੇ। ਹਮ, ਬੱਚਿਆਂ ਨੂੰ ਫ ਲੈ ਕੇ। ਜਾਾਓ ਤਨਦੇ ਡਿਮਾਂਡ ਨੀ ਆਹ ਲੈਣਾ ਉਹ ਲੈਣਾ ਚਲੋ ਜਾਂਦੇ ਆ ਵੀ ਲੈ ਦੋ ਉਹ ਵੀ ਲਿਆ ਦੋ ਉਹਦੇ ਤੇ ਸਾਨੂੰ ਵੀ ਹੁੰਦਾ ਵਾ ਅਸੀਂ ਵੀ ਜਾਊਗੇ ਤੇ ਬਸ ਜੀ ਕਰਦਾ ਵੀ ਲੈ ਲਈਏ ਉਹ ਵੀ ਲੈ ਲਈਏ
ਹਮਥ ਗ ਸ ਗੱਲ
ਹਮ ਇੱਕ ਵਾਰੀ ਮਾਰਕੀਟ ਵੜ ਜਾਓ ਬਸ ਫਿਰ ਨਿਕਲਣ ਦਾ ਜੀ ਨੀ ਕਰਦਾ ਫੇਰ ਹਮ ਉਹ ਤੇ ਮਾਰਕੀਟ ਦਾ ਇੰਨਾ ਹੁਣ ਸਮਾਨ ਹੁੰਦਾ ਕਿ ਲੱਖੋ- ਕਰੋੜੋ ਲੈ ਕੇ ਜਾਓ ਹੀ ਘੱਟ ਪੈ ਜਾਣਾ। ਹਮ। ਹੀ ਸਾਰੇ ਜ਼ਰੂਰਤ ਦਾ ਸਮਾਨ ਹੀ ਜਦ ਤ ਕੋਈ ਲੈਂਦਾ ਵਾ ਲੈਂਦੇ ਤੇ। ਐਵੇਂ ਤੇ ਕੋਈ ਨੀ ਆਦਾ। ਹਮ ਆਏ ਤੁਹਾਡੀ ਮੰਮੀ ਦਾ ਫੋਨ
ਹਾਂਜੀ
ਸਾਹਾਡੇ ਭਰਾ ਦਾ ਫੋਨ ਆਇਆ ਸੀ ਮੈਂ ਕਿਹਾ ਭਰਾ ਦਾ ਫੋਨ ਆਇ ਸੀ ਤੁਹਾਡੇ
ਬੜੇ ਪਿਆਦਾ ਬੋਲ ਨਹੀਂ ਹੈ ਨੀ ਹੈ ਰਹਿਣ ਦ ਹਾਂ ਕੀ ਪਹਿਦਾ ਕੀ ਕਰਨਾ ਉਹਨੇ ਵੀ ਰਹਿਣ ਹੁਣ ਨ ਬੋਣ ਅਗਲਾ ਮਜੇ
ਹਾਂਜੀ
ਹਾਂ ਮੈਂ ਤੇ ਉਹਨੂੰ ਕਰਨਾ ਹੋਊਗਾ ਆਪੇ ਦੱਸੇ ਗਾ ਹੁਣ ਮੈਂ
ਹਮ ਹਮ ਹਮ ਹਮ ਮ ਤੇ ਹਮ ਉਹ ਤੇ ਸਹੀ ਗੱਲ
ਹਮ
ਜਦੋਂ ਕਰਰਨਾ ਹੋਵੇ ਉਹ ਕਿਰੋਂ ਜੁਗਾੜ ਲਾਈ ਜਾਂਦਾ ਇੱਧਰੋਂ ਉੱਧਰੋਂ ਸਜ ਹੋ ਵਰਗੀ
ਦੇਖੋ ਦੇਖੋ
ਹਮ
ਵੀ ਉੱਥੇ ਉਹ ਫੋਨ
ਹਮ ਹਮ ਹੋ ਤਾਂ ਹਮਹੀ ਹੋ ਜਾਂਦਾ ਨਾ ਫਿਰ
ਦਾ
ਅੱਛਾ ਅੱਛਾ ਹਮ ਤਾਂਹੀ ਥੋੜਾ ਦਿੱਕਤ ਹੋ ਜਾਂਉਦੀ ਹੈ ਅੱਛਾ ਹ ਹੋ ਜ ਹਮ ਹੋਹੀ ਫੇਰ ਆਈ ਹੋਈ ਮਾਮੀ ਨ ਮਨ ਨਾ ਬ ਮਈ ਮ ਮੰਮਮੀ ਫੋਨ ਨੂੰ ਚਿਕਕਨ ਭ ਫ ਮੀ ਭੇਟੀ ਨੂੰ ਮ ਗਾਇਆ ਮ ਫੋਨ ਸਾਰੀ ਖੂ ਆ ਸੋਲੀ ਕਹਦੀ ਨਹੀਂ ਸਕਤੀ
ਅਮ